ਹੈਲੋ
ਸਤਿ ਸ੍ਰੀ ਅਕਾਲ ਜੀ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
ਵਧੀਆ ਵਧੀਆ ਤੁਸੀਂ ਦੱਸੋ
ਬਸ ਬਸ ਬਸ ਸਭ ਵਧੀਆ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜਾ ਹਾਲ ਚਾਲ ਪੁੱਛਿਏ ਤੁਹਾਡੇ ਕੋਲੋਂ ਥੋੜੀ ਬਹੁਤ ਰਏ ਲੈ ਲਈ ਆਨਲਾਈਨ ਸ਼ੋਪਿੰਗ ਦੀ ਓਫਲਾਈਨ ਸ਼ੋਪਿੰਗ ਦੀ
ਹਾਂਜੀ ਜ਼ਰੂਰ
ਹਾਂਜੀ ਹਾਂਜੀ ਹੋਰ ਕੀ ਬਸ ਸੋਚ ਰਹੀ ਸੀ ਅਂ ਮੈਂ ਕਿਹਾ ਤੁਥੋਡੀ ਸ਼ੋਪਿੰਗ ਕਰਨ ਜਾਂਣੀ ਹਾਂ ਤੇ ਫੇਰ ਮੈਂ ਕਿਹਾ ਚਲੋ ਪਹਿਲੇ ਤੁਹਾਡੇ ਕੋਲੋਂ ਪੁੱਛਦੀ ਹਾਂ ਫੇਰ ਮੇਰਾ ਮਨ ਨੀ ਹਜੇ ਨਾ ਮੈਂ ਕਿਹਾ ਚਲੋ ਤੁਹਾਨੂੰ ਪੁੱਛਦੀ ਹ ਔਨਲਾਈਨ ਵਧੀਆ ਹੁੰਦੀ ਆ ਔਨਲਾਈਨ ਕਰਕੇ ਦੇਖ ਲਾ ਮੈਂ
ਹਾਂਜੀ ਮੈਂ ਤਾਂ ਕਰਦੀ ਹ ਪਤਾ ਹੁਣ ਬੇਟਾ ਛੋਟਾ ਮੈਂ ਜ਼ਿਆਦਾਤਰ ਔਨਲਾਈਨ ਹੀ ਕਰਦੀ ਹਾਂ ਔਡਰ
ਅੱਛਾ ਅੱਛਾ ਨਲਾਈਨ ਕਰਦੇ ਬਿਲਕੁਲ ਬਿਲਕੁਲ ਤੇ ਤੁਹਾਡਾ ਨਲਾਈਨ ਦੇ ਵਿੱਚ ਠੀਕ ਰਹਿੰਦਾ ਮਤਲਬ ਵਧੀਆ ਕੱਪੜੇ ਵ ਵਗੈਰਾ ਜਾਂ ਹੋਰ
ਨਹੀਂ ਫੈਬਰਿਕ ਦਾ ਤਾਂ ਮੈਨੂੰ ਨਹੀਂ ਠੀਕ ਲੱਗਦਾ ਕਈ ਵਾਰ ਵਧੀਆ ਵੀ ਨਿਕਲ ਜਾਂਦੀਆਂ ਜਿਵੇਂ ਕੁੜਤੀਆਂ ਵਗੈਰਾ ਗਰਮੀਆਂ ਦੀਆਂ ਮੰਗਾਈਆਂ ਮੰਗਵਾਾਈ ਦੀਆਂ ਹਨਾ ਕੋਟਨ ਦੀਆਂ ਹਮ ਸਰਦੀਆਂ ਚ ਵੀ ਮੰਗਇਆ ਸੀ ਗਰਮੀਆਂ ਦਾ ਮਤਲਬ ਕੋਟਨ ਦਾ ਫੈਬਰਿਕ ਜਾਂ ਹੋਰ ਕੋਈ ਫੈਬ ਮਤਲਬ ਇੰਨਾ ਜਦੋਂ ਆਪਾਂ ਮਤਲਬ ਔਫਲਾਈਨ ਲੈਂਦੇ ਹ ਨਾ ਕਿਸੇ ਸ਼ੋਪ ਤੋਂ ਜਾ ਕੇ
ਹਾਂਜੀ ਹਾਂਜੀ ਹਾਂਜੀ ਹਾਂ ਉਹ ਤੁਹਾਡੀ ਗੱਲ ਸਹੀ ਹੈ ਉਹ ਤੇ ਤਾਂ ਵਧੀਆ ਰਹਿੰਦਾ ਦੇਖੋ ਅਸੀਂ ਮਾਰਕਿੱਟ ਜਾਂਦੇ ਹਾਂ ਚਾਰ ਮਤਲਬ ਘੁੰਮ ਲੈਂਦੇ ਹਾਂ ਥੋੜਾ ਫਰੈਂਡਸ ਨਾਲ ਜਾਂਦੇ ਹਾਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕੱਪੜੇ ਨੂੰ ਹੱਥ ਲੱਗਦੇ ਸਕਦੇ ਹਾਂ ਕੱਪੜਾ ਕਿਵੇਂ ਦਾ ਆ ਹਨਾ ਕਿ ਕੱਪੜਾ ਸਹੀ ਰਹੇਗਾ ਖ਼ਰਾਬ ਤੇ ਨਹੀਂੀ ਹੋ ਜਾਏਗਾ ਏਦਾਂ
ਉਹ ਤਾਂ ਦੇਖੋ ਵੈਸੇ ਵੀ ਲੇਡੀਜ਼ ਦੀ ਆਦਤ ਹੁੰਦੀ ਹੈ ਇੱਕ ਸੂਟ ਲੈਣਾ ਹੁੰਦਾ ਸੌ ਸੂਟ ਖਲਵਾ ਕੇ ਆਉਂਦੀ ਆ ਦੁਕਾਨ ਤੇ ਉਹ ਫੇਰ ਇੱਕ ਹੀ ਆਊਗਾ ਤਹਨੂੰ ਉਹ ਚੋਂ ਕਿਵੇਂ ਆਊਗਾ ਹੈਨਾ ਕਈ ਵਾਰ ਫੈਬਰਿਕ ਨੀ ਪਸੰਦ ਆਉਂਦਾ ਔਨਲਾਈਨ ਵਿੱਚ ਚ ਕਈ ਵਾਰ ਮਤਲਬ ਕੁਛ ਹੋਰ ਨੀ ਕੁਛ ਵਰਕ ਨੀ ਪਸੰਦ ਆਉਂਦਾ ਹਨਾ ਮੈਂ ਇੱਕ ਮਤਲਬ ਕੁੜਤੀ ਮੰਗਾਈ ਸੀ ਉਹਦੇ ਉੱਪਰ ਨੂੰ ਐਵੇਂ ਦਿਖਾ ਰਹੇ ਸੀਗੇ ਜਿਵੇਂ ਮਤਲਬ ਐੰਬਰੋਇਡਰੀ ਹੋਈ ਹੁੰਦੀ ਹੈ ਉਹ ਜਦੋਂ ਆਈ ਹਾਂ ਜਦੋਂ ਉਹ ਆਈ ਨਾ ਕੁੜਤੀ ਫੇਰ ਉਹਦੇ ਉੱਪਰ ਪੇਂਟ ਹੋਇਆ ਹੋਇਆ ਸੀ ਪੇਂਟ ਫੇਰ ਵਧੀਆ ਵੀ ਨੀ ਸੀ ਲੱਗ ਰਿਹਾ
ਹਾਂ ਉਹ ਵੀ ਦੇਖੋ ਨਾ ਅੱਜ ਕੱਲ ਨਾ, ਤਾਂ ਹੀ ਥੋੜ੍ਹਾ ਬੰਦਾ ਡਰ ਜਾਂਦਾ ਹੈ ਔਨਲਾਈਨ ਸਿਸਟਮ ਕਿਉਂ ਕਿਉਂਕਿ ਮੇਰਾ ਵੀ ਇੰਨਾ ਮਨ ਨਹੀਂ ਕਰਦਾ, ਔਨਲਾਈਨ ਹਾਂ ਓਦਾਂ ਜਿਵੇਂ, ਛੋਟੀ ਮੋਟੀ ਚੀਜ਼ ਹੁੰਦੀ ਆ ਔਨਲਾਈਨ ਮੰਗਵਾਉਣੀ।
ਉਦੋਂ ਮੈਂ ਵੀ ਮੰਗਵਾਉਂਦੀ ਰਹਿੰਦੀ ਹਾਂ। ਹਮਮ। ਪਤਾ ਕੀ ਏ ਸੀ ਏ, ਹੁੰ-ਹੁੰ-ਹ ਸਹੀ ਗੱਲ ਕਹੀ ਤੁਸੀਂ। ਤੇ, ਪਤਾ ਕੀ ਸੀਗਾ। ਮਤਲਬ ਏ ਉਹਦੀ ਰਿਟਰਨ ਵੀ ਨਹੀਂ ਹੋਈ ਹੈਗੀ। ਉਹਨਾਂ ਨੇ ਮਤਲਬ, ਉਹੀ ਅਕਾਊਂਂਟ ਵਿੱਚ ਉਹਨਾਂ ਨੇ, ਮਤਲਬ ਕੀ ਪਤਾ ਨੀ ਕੁਛ ਵੋਲੇਟ, ਕੁਛ ਬਣਾ ਕੇ ਉਹਦੇ ਵਿੱਚ ਪੈਸੇ ਸੇਵ ਕਰਤੇ। ਬਿ ਇਸੀ ਐਪ ਦੇ ਵਿੱਚ ਹੀ, ਹਨਾ। ਕਹਿੰਦੇ ਤੁਸੀਂ ਇਹ ਵਾਲੋਟ ਤੋਂ ਕਦੇ ਵੀ ਯੂਜ ਕਰ ਸਕਦੇ ਹੋ। ਕੁਛ ਹੋਰ ਪਰਚੇਜ ਕਰ ਲਓ ਇਨੇ ਦਾ। ਮਤਲਬ ਉਹ ਤਾਂ ਧੱਕਾ ਹੀ ਹੋ ਗਿਆ ਨਾ, ਕਿ ਤੁਸੀਂ ਸਾਡੇ ਤੋਂ ਕੁਛ ਖਰੀਦੋ ਹੀ ਖਰੀਦੋ, ਜੇ ਤੁਹਾਨੂੰ ਨਹੀਂ ਇਹ ਰਿਟਰਨ
ਹਾਂ, ਏ ਹੁੰਦੇ ਐ, ਕਈ ਕਈ ਦੇ ਵਿੱਚ। ਕਈ ਮਤਲਬ, ਕਈ ਕਈ ਐਪਸ ਬਹੁਤ ਵਧੀਆ ਵੀ ਹੈਗੀਆਂ ਨੇ। ਜਿਵੇਂ ਮਤਲਬ ਮੈਂ ਤਾਂ ਘੱਟ ਹੀ ਕਰਦੀ ਹਾਂ। ਮੈਂਰੇ ਦੀਦੀ ਨੇ ਕੀ ਕੀਤਾ ਇੱਕ ਬਹੁਤ ਵਧੀਆ ਐਪ ਏ ਹ ਬਹੁਤ ਮੰਨੀ ਤਨੀ ਐਪ ਹੈ। ਉਹਨੇ ਨਾ, ਦੀਦੀ ਨੇ ਨਾ, ਉੱਥੋਂ ਦੀ ਨਾ ਐਪ ਤੋਂ ਸ਼ੋਪਿੰਗ ਕੀਤੀ। ਸ਼ੋਪਿੰਗ ਹੋਣ ਤੋਂ ਬਾਅਦ ਦੀਦੀ ਨੂੰ ਵੀ ਕੀਤਾ ਉਹਨਾਂ ਨੇ ਅੱਛੀ ਉਲਬ-ਮਤਲਬ ਠੀਕ-ਠੀਕ ਸ਼ੋਪਿੰਗ ਕੀਤੀ। ਇੰਨੀ ਵੀ ਕੋਸਟਲੀ ਨੀ, ਕੁਛ ਨੀ ਕੀਤਾ। ਉਹਨਾਂ ਨੇ ਨਾ, ਫਿਰ ਉਹਨਾਂ ਨੂੰ ਦੀਦੀ ਨੂੰ ਕੈਸ਼ਬੈਕ ਦਿੱ ਤਾਂ, ਬੜੀ ਕੈਸ਼ਬੈਕ ਉਹਨਾਂ ਨੇ, ਉਹਨਾਂ ਦੇ ਕਿ ਮਤਲਬ। ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੋਲੇਟ ਏਦਾਂ ਉਹ-ਉਹ ਐਪ ਦੇ ਵਿੱਚ ਵੀ ਕੋਈ ਸਿਸਟਮ ਜਿ ਉਹਨਾਂ ਨੇ ਉਹਦੇ ਵਿੱਚ ਹੀ ਪਾਕ ਦਿੱ
ਕੈਸ਼ਬੈਕ ਤਾਂ ਫਿਰ ਐਵੇਂ ਹੀ ਆਉਂਦਾ ਹੈ। ਐਵੇਂ ਹੀ ਆਉਂਦਾ ਹੈ।
ਕੈਸੇ ਫਿਰ ਅਗਰ-ਅਗਰ ਤੁਸੀਂ ਕੱਲ੍ਹ ਨੂੰ ਕੋਈ ਚੀਜ਼ ਲਓਗੇ ਤੇ ਤੁਹਾਡੇ ਇੰਨੇ ਪੈਸੇ ਉਹਦੇ ਵਿੱਚੋਂ ਮਾਈਨਸ ਕਰ ਦਿੱਤੇ ਜਾਣਗੇ। ਪਹਿਲੇ ਹੀ ਮੈਂ ਤੇ ਚਲੋ ਇਹ ਵਧੀਆ ਸਿਸਟਮ ਹੈਗਾ ਹੇ। ਹਨਾ? ਜਿਵੇਂ ਕਈ ਸਾਡੇ ਹੁੰਦੇ ਨਾ ਕਿ ਟਰਨ ਦਾ ਵੀ ਬੜਾ ਓ ਪੰਗਾ ਪੈ ਜਾਂਦਾ ਹੈ ਹਾਂ। ਉਹ ਰਿਟਰਨ ਨਹੀਂ ਕਰਦੇ, ਉਹ ਕਹਿੰਦੇ ਨੇ ਕਿ ਅਗਰ ਤੁਸੀਂ ਰਿਟਰਨ ਕਰਨਾ ਤੇ ਤੁਹਾਡੇ ਮਤਲਬ ਪੈਸੇ ਨੇ ਮਤਲਬ ਤੁਹਾਨੂੰ ਪੈ ਇੱਥੇ ਪਾ ਦੇਣਗੇ ਵਿੱਚ ਹਨਾ ਉਹਦੇ ਵਿੱਚ ਹੀ ਪੈਂਦੇ ਨੇ ਐਪ ਦੇ ਵਿੱ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਕਈ ਉਹ ਕਿਸਮ ਨਾ ਬੰਦੇ ਨੇ ਨਹੀਂ ਖਰੀਦਣਾ ਹੋਇਆ ਉਹਨੂੰ ਫਿਰ ਜਬਰਦਸਤੀ ਕੋਈ ਨਾ ਕੋਈ ਚੀਜ਼ ਲੈਣੀ ਪੈਣੀ ਹੈ।
ਹਮ। ਨਹੀਂ ਮੈਂ ਜਿਹੜੀ ਐਪ ਤੋਂ ਕਰਦੀ ਨਾ ਸ਼ੋਪਿੰਗ ਮਤਲਬ ਨੀ ਰਿਟਰਨ ਪੋਲਿਸੀ ਬਹੁਤ ਵਧੀਆ, ਨਾਲੇ ਚਲੋ ਪੂਰਾ ਮਤਲਬ ਬਹੁਤ ਫੇਮਸ ਐਪ ਆ ਹੈਨਾ। ਹਰ ਇੱਕ ਕੋਈ ਉਹ ਯੂਜ ਕਰਦਾ ਫਿਰ ਮੈਨੂੰ ਤਾਂ ਫਿਰ ਸਹੀ ਲੱਗਦਾ ਉਦੋ ਲੈਣਾ ਕਾਫ਼ੀ ਚੀਜ਼ਾਂ ਹੁਣ ਜਿਹੜੀਆਂ ਮਾਰਕੀਟ ਵਿੱਚ ਬਹੁ ਹੋਇਆ। ਕੋਸਟਲੀ ਹੁੰਦੀ ਆ। ਉਹ ਤੇ ਫਿਰ ਸਾਨੂੰ ਸਹੀ ਪ੍ਰਾਈਜ਼ ਚ ਮਿਲ ਜਾਂਦੀ ਆ।
ਹਾਂਜੀ ਹਾਂਜੀ ਉਹ ਤਾਂ ਤੁਹਾਡੀ ਵੀ ਗੱਲ ਸਹੀ ਹੈਗੀ ਹੈ ਨਾਲੇ ਯਾਰ ਇਹ ਜੋ ਮਤਲਬ ਅਹ ਜਦੋਂ ਕਿਸੇ ਤੋਂ ਰੀਵਿਊ ਵੀ ਲੈਂਦੇ ਹਾਂ ਨਾ ਸਾਨੂੰ ਉਦੋਂ ਵੀ ਉਹ ਚੀਜ਼ ਬਾਰੇ ਬੜਾ ਵਧੀਆ ਤਰੀਕੇ ਨਾਲ ਪਤਾ ਲੱਗ ਜਾਂਦਾ ਹੈ ਹੈਨਾ ਜਿਵੇਂ ਹੁਣ ਦੇਖੋ ਤੁਸੀਂ ਲਿੱਤਾ ਹੋਇਆ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਏਦਾਂ ਕ ਕੱਪੜੇ ਮੰਗਵਾਏ ਸੀ ਤੁਹਾਡੇੱਦ ਖਰਾ ਹੋ ਗਏ ਹਨਾ ਕਿਉਂਕਿ ਮੈਨੂੰ ਮੈਂ ਤਾਂ ਹਜੇ ਘੱਟ ਹੀ ਸ਼ੋਪਿੰਗ ਕਰਦੀ ਹਾਂ ਔਨਲਾਈਨ ਉਹ ਤਾਂ ਮੇਰਾ ਵੈਸੇ ਹੀ ਨਾ ਮਨ ਸੀ ਯਾਰ ਗਰਮੀ ਵੀ ਬਹੁਤ ਹੈਗੀ ਏ ਤੇ ਨਾਲੇ ਹਲੇ ਕੋਈ ਹੈ ਵੀ ਨੀ ਨਾਲ ਜਾਣਾ ਤੇ ਮੈਂ ਕਿਹਾ ਚੱਲ ਇਸ ਬਾਰੀ ਸੋਚਦੀ ਹਾਂ ਔਨਲਾਈਨ ਲੈਲਾਂ ਤੇ ਹੁਣ ਤੁਸੀਂ
ਗਲਾਸਿਸ ਮੰਗਵਾਏ ਸੀ ਸਨ ਗਲਾਸਿਸ ਮੋਬਾਈਲ ਕਬਰ ਵਗੈਰਾ ਮੰਗਵਾਉਂਦੀ ਰਹਿੰਦੀ ਹਾਂ ਬੇਟੇ ਦੇ ਡਾਇਪਰ ਮੰਗਵਾਉਂਦੀ ਰਹਿੰਦੀ ਹ ਹੋਰ ਵੀ ਛੋਟਾ ਮੋਟਾ ਕੁਛ ਸਮਾਨ ਕੁਛ ਵੀ ਇਲੈਕ੍ਰੋਨਿਕ ਦਾ ਵੀ ਮੰਗਵਾ ਲੈਂਦਾ ਹੈਾ ਥਰੈਡਿੰਗ ਲਈ ਛੋਟੀ ਜਿਹੀ ਮਸ਼ੀਨ ਆਉਂਦੀ ਹੈ ਕੁਛ ਉਹ ਟੋਲ ਕਿਟ ਆਂਦੀ ਆ ਉਹ ਯੂਜ ਕੀਤੀ ਸੀ ਮੈਂ ਇਲੈਕਟ੍ਰੋਨਿਕ ਸੀਗੀ ਚਾਰਜ ਹੋ ਜਾਂਦੀ ਆ ਉਹ ਤੇ ਮਤਲਬ ਕਾਫੀ ਕੁਛ ਹਾਂਜੀ ਵਧੀਆ ਸੀ ਮਤਲਬ ਕਾਫੀ ਕੁਛ ਮੰਗਵਾਇਆ ਮੈਂ ਹੁਣ ਤ ਠੀਕ ਲੱਗਿਆ ਮੈਨੂੰ ਈਵਨ ਕਿ ਇੱਕ ਦੋ ਵਾਰ ਮਤਲਬ ਜਿਵੇਂ ਜਲ ਵਗੈਰਾ ਵੀ ਨੈਕਲਸ ਨਾਲ ਮਤਲਬ ਏਅਰ ਰਿੰਗ ਵਗੈਰਾ ਜਿਵੇਂ ਸੈੱਟ ਹੀ ਹੁੰਦਾ ਹਨਾ ਸੈੱਟ ਟਾਈਪ ਵੀ ਇੱਕ ਦੋ ਵਾਰ ਮੰਗਵਾਇਆ ਮਾਰਕੀਟ ਵਿੱਚ ਜਾਓ ਤਾਂ ਮਤਲਬ ਉਹ ਮਾਰਕੀਟ ਵਿੱਚ ਮੈਨੂੰ ਪਤਾ ਸੀ ਵੀ ਢਾਈ ਤਿੰਨ ਸੌ ਤੋਂ ਘੱਟਦਾ ਨੀ ਸੀ ਮੈਂ ਉਹਦਾ ਉੱਥੇ ਮੈਨੂੰ ਈਜ਼ਲੀ ਮਤਲਬ ਇੱਕ ਸੌ ਪੰਦਰਾਂ ਵੀਹ ਦਾ ਮਤਲਬ ਐਵੇਂ ਮਿਲ ਗਿਆ ਤੇ ਮਤਲਬ ਲੁਕ ਵਈਜ਼ ਵੀ ਅੱਛਾ ਹੈ ਉਹ
ਹਾਂ ਇੱਧਰ ਛੋਟੇ ਮੋਟੇ ਮਤਲਬ ਮੈਂ ਵੀ ਕਸਮੈਟਿਕ ਦਾ ਸਮਾਨ ਵਗੈਰਾ ਏਦਾਂ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕਿਚਨ ਦਾ ਕੁੱਛ ਸਮਾਨ ਵਾਲੇ ਦੀਆਂ ਜਵੇ ਫਰਿੱਜ ਤੇ ਮੈਟ ਹੋ ਗਏ ਅ ਓਦਾਾਂ ਸੈਲਫ ਅਤੇ ਮੈਟ ਵਿਛਾਉਣ ਲਈ ਜਿਵੇਂ ਤੁਹਾਨੂੰ ਪਤਾ ਹੋਣਾ ਅੱਜ ਕੱਲ੍ਹ ਉਹ ਟਿਸ਼ੂ ਚੱਲਦੇ ਪਏ ਨੇ ਬੜੇ ਰੀਯੂਜ਼ ਵਾਲੇ ਹੈ ਨਾ ਮਤਲਬ ਤੁਸੀਂ ਉਹਨੂੰ ਯੂਜ ਕਰ ਸਕਦੇ ਹੋ ਉਹ ਉਹ ਤਾਂ ਬਹੁਤ ਵਧੀਆ ਨਿਕਲ ਨਿਕਲਦੀਆਂ ਨੇ ਨਾਲੇ ਨਾ ਵਧੀਆ ਰੇਟ ਹੁੰਦਾ ਨਾਲੇ ਨਾ ਤੁਹਾਨੂੰ ਕੋਮਬੋ ਮਿਲ ਜਾਂਦਾ ਜੀ ਜਿਵੇਂ ਮਿਲਲੇ ਟਿਸ਼ੂ ਮੰਗਵਾਇਆ ਮੈਂ ਉਹ ਕੀ ਸੀ ਇੱਕ ਦੇ ਨਾਲ ਚਾਰ ਸ੍ਰੀ ਸੀ ਅਤੇ ਪ੍ਰਾਈਜ਼ ਵੀ ਇੰਨਾ ਵਧੀਆ ਅਤੇ ਦੇਖੋ ਅਗਰ ਐਹੀ ਚੀਜ਼ ਅਗਰ ਬਾਹਰ ਲੈ ਕੇ ਜਾਣੀ ਜਿੰਨੇ ਸਾਨੂੰ ਚਾਰ ਫ੍ਰਰੀ ਮਿਲ ਗਏ ਨਾ ਇਹਨੇ ਦਾ ਤੋਂ ਇੱਕ ਆਉਣਾ ਸੀ ਸਿਰਫ
ਇੱਕ ਆਣਾ ਸੀਗਾ ਨਹੀਂ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਦੀ ਇਹ ਮਤਲਬ ਹੁਣ ਇਹ ਸਿੱਧੇ ਫੈਕਟਰੀ ਤੋਂ ਆਉਂਦਾ ਸਮਾਨ ਹਨਾ ਜ਼ਿਆਦਾ ਇਹਨਾਂ ਦਾ ਐਵੇਂ ਹੀ ਹੁੰਦਾ ਔਨਲਾਈਨ ਵਾਲਿਆਂ ਦਾ ਉਹਨਾਂ ਕੋਲ ਦੇਖੋ ਹੁੰਦਾ ਬਲਕ ਦੇ ਵਿੱਚ ਚਦੋ ਆਪਾਂ ਹੋਲਸੇਲਰ ਤੋਂ ਲੈਣਾ ਹੋਲਸੇਲਰ ਨੇ ਆਪਣਾ ਇੰਨਾ ਕੁਛ ਕੱਢਣਾ ਮਤਲਬ ਰੈਂਟ ਦਾ ਕੱਢਣਾ ਹੋਰ ਜਿਹੜੇ ਈ ਰੱਖਿਆ ਉਹਨਾਂ ਦੀ ਵੀ ਸੈਲੀ ਬਹੁਤ ਕੁੱਛ ਕਰਨਾ ਹਨਾ ਜਦੋਂ ਆਪਾਂ ਦੁਕਾਨ ਤੇ ਰਿਟੇਲਰ ਕੋਲ ਚਲੇ ਜਾਂਦੇ ਹਾਂ ਸੋਰੀ ਉਹੀ ਵੀ ਹੋਲਸੇਲਰ ਦੇ ਰੇਟ ਦਾ ਤੇ ਟੇਲਰ ਦੇ ਰੇਟ ਦਾ ਬਹੁਤ ਫਰਕ ਹੁੰਦਾ ਜਦੋਂ ਫੈਕਟਰੀ ਤੋਂ ਸਿੱਧਾ ਸਮਾਨ ਆ ਰਿਹਾ ਇੰਨਾ ਬਲਕ ਦੇ ਵਿੱਚ ਚ ਆ ਰਿਹਾ ਫਿਰ ਉਹ ਤਾਂ ਤਾਂ ਹੀ ਫੇਿਰ ਸਸਤਾ ਮਿਲ ਜਾਂਦਾ ਨਾ ਔਨਲਾਈਨ ਆਪਾਂ ਨੂੰ
ਜੀ ਹਾਂਜੀ ਉਹ ਤਾਂ ਗੱਲ ਹੈਗੀ ਆ ਹਾਂ ਵ ਤਾਂ ਸਿਸਟਮ ਸਹੀ ਹੈ ਬਾਕੀ ਕਿ ਦੇਖੋ ਸਾਨੂੰ ਆਪਣੇ ਆਪਣੇ ਤੇ ਵੀ ਹੋਣਾ ਚਾਹੀਦਾ ਨਾ ਕਿ ਜਿਵੇਂ ਮਤਲਬ ਅਸੀਂ ਬੰਦੇ ਸੋਚ ਲੈਂਦੇ ਕਈ ਇੱਦਾਂ ਦੇ ਵੀ ਹੁੰਦੇ ਆ ਤੁਸੀਂ ਉਹਨਾਂ ਨੂੰ ਕਹਿ ਦਉ ਨਾ ਕਿ ਨਹੀਂ ਯਾਰ ਇੱਦਾਂ ਫਰੋਡ ਸਿਸਟਮ ਹੁੰਦਾ ਆ ਅੱਜ ਕੱਲ੍ਹ ਤਾਂ ਵੈਸੇ ਹੀ ਫਰੋਡ ਇਨਾ ਹੋਣ ਲੱਗ ਉਹ ਲੋਕ ਮੰਨਦੇ ਵੀ ਨਹੀਂੀ ਹੈਗੇ ਤੇ ਜਦੋਂ ਉਹਨਾਂ ਨਾਲ ਉਹ ਚੀਜ਼ ਹੁੰਦੀ ਹੈ ਨਾ ਤੇ ਫਿਰ ਬਾਅਦ ਚੌ ਕਹਿੰਦੇ ਨੇ ਯਾਰ ਗਲ ਧ ਗਿਆ ਮੈਨੂੰ ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ ਜਿੱਦਾਂ ਮੇਰੇ ਨਾਲ ਧੱਕਾ ਹੋ ਗਿਆ ਦੇਖੋ ਹੁਣ ਜਿਵੇਂ ਤੁਹਾਨੂੰ ਪਤਾ ਹੈ ਨਾ ਇਏਦਾਂ ਹੁਣ ਆ ਹੁਣ ਮੈਂ ਤੁਹਾਡੇ ਕੋਲੋਂ ਸੁਣਿਆ ਮੈਨੂੰ ਤਾਂ ਹੋਇਆ ਯਾਰ ਨਹੀਂ ਯਾਰ ਐਵੇਂ ਪੈਸੇ ਵੀ ਕਿਉਂ ਵੇਸਟ ਹਦੇ ਇੰਨੀ ਮਹਿੰਗੀ ਚੀਜ਼ ਵੀ ਲੈਣੀ ਹੈ ਤੇ ਬੰਦਾ ਇਸ ਤੋਂ ਵਧੀਆ ਫਲਾਈਨ ਲੈ ਲੇ ਹੁਣ ਦੇਖੋ ਮੈਂ ਵੀ ਅਗਰ ਕਿਸ ਅਗਲਾ ਬੰਦਾ ਮੈਨੂੰ ਕੋਈ ਪੁੱਛੇਗਾ ਮੇਰੇ ਕੋਲੋਂ ਰਾਏ ਲਏਗਾ ਮੈਂ ਤੈਨੂੰ ਇਹੀ ਰਏ ਦੇਵਾਂਗੀ ਨਾ ਯਾਰ ਤੂੰ ਭਰਾਵਾ ਜਾ ਕੇ ਔਨਲਾਈਨ ਹੀ ਲੈ ਲੈ ਔਫਲਾਈਨ ਹੀ ਲੈ ਲੈ ਔਨਲਾਈਨ ਰਹਿਣ ਦੇ ਉੱਦਾਂ ਛੋਟਟੀ ਮੋਟੀ ਚੀਜ਼ਾਂ ਮੰਗਵਾ ਲਈ ਇਹਥੋਂ ਤੇਰੇ ਦੇ ਪੈਸੇ ਵੀ ਬਚ ਜਾਣਗੇ ਸਹੀ ਗੱਲ ਦੇਖੋ ਕਿਸ ਵੇਲੇ ਇੱਦਾਂ ਵੀ ਹੁੰਦੀ ਹੈ ਕਈ ਚੀਜ਼ ਜਿਵੇਂ ਔਨਲਾਈਨ ਅਸੀਂ ਦੇਖਦੇ ਹਾਂ ਸੂਟ ਵਗੈਰਾ ਉਹਦੇ ਰੇਟ ਕਿੰਨੇ ਹੁੰਦੇ ਨੇ ਮਤਲਬ ਮੈਕਸੀਮਮ ਵਧੀਆ ਚੀਜ਼ ਤੁਸੀਂ ਦੇਖ ਰਹੇ ਹੋ ਅਤੇ ਹਜ਼ਾਰ ਤੋਂ ਅਬਵ ਹੀ ਹੁੰਦੀ ਹੈ ਹੈ ਨਾ ਦੇਖੋ ਹੁਣ ਸਾਨੂੰ ਕੱਪੜਾ ਤੇ ਨਹੀਂ ਨਾ ਪਤਾ ਕਿਵੇਂ ਦਾ ਲਿਖਿਆ ਤਾਂ ਉਹਨਾਂ ਨੇ ਬੇਸ਼ੱਕ ਸਹੀ ਹੁੰਦਾ ਹੈ ਰਿਵਿਊ ਵੀ ਬਹੁਤ ਅੱਛੇ ਹੁੰਦੇ ਨੇ ਪਰ ਦੇਖੋ ਜਿਹਨਾਂ ਨੇ ਧੋਖੇਧੜੀ ਕਰਨੀ ਹੈ ਨਾ ਉਹਨਾਂ ਨੇ ਕਰੀ ਹੀ ਜਾਣੀ ਹੈ
ਘਰ ਹੀ ਲੈਣੀ ਆ ਨਹੀਂ ਐਵੇਂ ਤਾਂ ਮੈਂ ਆਪਣੇ ਬੇਟੇ ਗਰਮੀਆਂ ਦੇ ਵਿੱਚ ਘਰ ਪਾਉਣ ਦੇ ਲਈ ਕੋਈ ਨਿੱਕਰ ਸੂਟ ਹੋ ਗਿਆ ਜਾਂ ਕੁਛ ਮੰਗ ਲੈਂਦੀ ਆਾਂ ਮੈਂ ਔਨਲਾਈਨ ਮਤਲਬ ਵਧੀਆ ਆ ਜਾਂਦਾ ਠੀਕ ਹੁੰਦਾ ਸਟੱਬ ਵੀ ਹੁੰਦਾ ਪਰ ਆਪਣੇ ਲਈ ਨੀ ਮੈਂ ਸ਼ੋਪਿੰਗ ਕਰਦੀ ਕਿਉਂਕਿ ਸਾਨੂੰ ਫਿਰ ਪਸੰਦ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਉਹੀ ਜਿਵੇਂ ਤੁਸੀਂ ਕਿਹਾ ਜਿੰਨੀ ਦੇਰ ਤੱਕ ਅਸੀਂੂਰੀ ਦੁਕਾਨ ਨਾਲ ਖਿਲਾਈਏ ਸਾਨੂੰ ਫਰੂਟ ਕਿਤੇ ਪਸੰਦ ਆਂਦਾ
ਸਹੀ ਗੱਲ ਸਾਨੂੰ ਪਤਾ ਕੀ ਹੈ ਹੁਣ ਦੇਖੋ ਉਹਨਾਂ ਨੇ ਪਿਕਚਰ ਭੇਜੀ ਹੈ ਪਿਕਚਰ ਦੇ ਵਿੱਚ ਹੁਣ ਕਈ ਵਾਰ ਕਲਰ ਡਿਫਰ ਕਰ ਜਾਂ ਕਈ ਵਾਰ ਕੁਆਲਿਟੀ ਡਿਫਰ ਕਰ ਜਾਂਦੀ ਹੈ ਹਨਾ ਜਾਂ ਫਿਰ ਕੁਛ ਡਿਜ਼ਾਇਨਿੰਗ ਵੀ ਅਲੱਗ ਕਈ ਵਾਰ ਪਰ ਉਹਨਾਂ ਕੋਲ ਨਹੀਂ ਵੀ ਹੁੰਦਾ ਨਾ ਚੀਜ਼ ਉਹ ਅਲੱਗ ਡਿਜ਼ਾਇਨ ਤੇ ਦਿੰਦੇ ਨੇ
ਹਾਂਜੀ ਜਿਵੇਂ ਤੁਸੀਂ ਹਾਂਜੀ ਹਾਂਜੀ ਮੈਂ ਤਾਂ ਬੜਾ ਇੱਦਾਂ ਦੀ ਨਾ ਚੀਜ਼ਾਂ ਮਤਲਬ ਮੈਂ ਫੋਨ ਬਹੁਤ ਦੇਖਦੀ ਹ ਉਹ ਕੀ ਕਰਦੇ ਨੇ ਸੇਮ ਚੀਜ਼ ਹੁੰਦੀਆਂ ਹਨ ਨਾ ਜਿਵੇਂ ਸੇਮ ਚੀਜ਼ਾਂ ਅਲੱਗ ਅਲੱਗ ਐਪ ਤੇ ਹੁੰਦੀਆਂ ਨੇ ਹਨਾ ਜਿਵੇਂ ਮੰਨ ਲਓ ਤੁਸੀਂ ਜਿਹੜਾ ਸੂਟ ਐ ਵਾਲੇ ਐਪ ਦੇਖੀਏ ਉਹ ਦੂਸਰੇ ਵਾਲੇ ਐਪ ਤੇ ਵੀ ਹੋਏਗਾ ਉਹ ਕੀ ਕਰਦੇ ਨੇ ਦੋਨੋ ਐਪ ਤੋਂ ਸੇਮ ਚੀਜ਼ ਮੰਗਵਾਉਂਦੇ ਨੇ ਮਤਲਬ ਸੇਮ ਸੂਟ ਤੇ ਜਦੋਂ ਦੋਨਾਂ ਦੇ ਸੂਟ ਆਉਂਦੇ ਆ ਨਾ ਜਿਹੜੀ ਤਾਂ ਬਹੁਤ ਵਧੀਆ ਬ੍ਰੈਂਡ ਹੋਏਗੀ ਉਹਥੋਂ ਤਾਂ ਤੁਹਾਨੂੰ ਪਰਫੈਕਟ ਓਦਾਂ ਦਾ ਆਏਗਾ ਜਿਹੜੀ ਥੋੜ੍ਹੀ ਲੋਅ ਹੋਏਗੀ ਹੈ ਨਾ ਐਪ ਉੱਥੇ ਕਲਰ ਦਾ ਫ਼ਰਕ ਆਏਗਾ ਕਲਰ ਜੋ ਤੁਹਾਨੂੰ ਮੰਨ ਲਓ ਪਰਪਲ ਦੀ ਤਾਂ ਹੋਇਆ ਨਾ ਉਹ ਪਰਪਲ ਨੀ ਆਏਗਾ ਉਹ ਬਲੂ ਆਏਗਾ ਇੰਝ ਕਰ ਦਿੰਦੇ ਨੇ ਫੇਿਰ ਦੇਖੋ ਉੱਥੋਂ ਵੀ ਥੋੜਾ ਦਾ ਮਨ ਖਰਾਬ ਹੋ ਜਾਂਿੰਦਾ ਯਾਰ ਉਹਦਾ ਵੀ ਕੀ ਫਾਇਦਾ ਫੋਟੋ ਚੋਂ ਤਾਂ ਸੋਹਾਂ ਦਿਖਾ ਰਹੇ ਸੀ ਜਦੋਂ ਹੱਥ ਫੜਿਆ ਤੇ ਉਦੋਂ ਤੋਂ ਫੋਟੋ ਵਰਗਾ ਹੈ ਹੀ ਨਹੀਂੀ ਸੀ
ਸਹੀ ਗੱਲ ਆ ਉਹੀ ਆ
ਹਾਂਜੀ ਹਾਂਜੀ ਉਹੀ ਹੋ ਗਿਆ ਨਾ ਹਰ ਇੱਕ ਦੀ ਆਪਣੀ ਆਪਣੀ ਸੋਚਣੀ ਹਰ ਇੱਕ ਦਾ ਆਪਣਾ ਆਪਣਾ ਤਰੀਕਾ
ਹ ਅੱਜ ਕੱਲ੍ਹ ਤਾਂ ਫਿਰ ਜਿਹੜਾ ਆ ਮਤਲਬ ਹੁਣ ਕਈ ਐਪਸ ਹੁੰਦੀਆਂ ਨੇ
ਬਸ ਟਾਈਮ ਵੀ ਨੀ ਹਾਂ ਉਹੀ ਕਿਹਾ ਕਈ ਉਹੀ ਕਹਿੰਦੇ ਆ ਕਿ ਜਿਵੇਂ ਹਰ ਇੱਕ ਚੀਜ਼ ਦੇ ਫਾਇਦੇ ਵੀ ਹੈਗੇ ਨੇ ਤੇ ਨੁਕਸਾਨ ਵੀ ਹੈਗੇ ਨੇ ਹਨਾ ਤੇ ਅਸੀਂ ਔਨਲਾਈਨ ਕੱਪੜੇ ਖਰੀਦਾਂਗੇ ਤੇ ਦੇਖੋ ਸਾਡਾ ਨੁ ਨੁਕਸਾਨ ਹੈ ਕਿ ਕੱਪੜਾ ਖਰਾਬ ਅਸੀਂ ਦੂਸਰੇ ਪਾਸੇ ਵੇਖੀਏ ਸਮਾਨ ਮੰਗਵਾਉਣ ਗਰੋਸਲੀਨ
ਹ ਹਾਂ ਉਹ ਵੀ ਆ ਜਾਂਦੀ ਆ ਲਾਈਨ ਹੀ ਆ ਜਾਂਦੀ ਕਾਫੀ ਵਧੀਆ ਰੇਟ ਤੇ ਕਫਾਇਤੀ ਰੇਟ ਤੇ ਸਹੀ ਘੱਟ ਪਰਾਈਜ ਤੇ ਆਉਂਦੀ ਹੈ ਮਤਲਬ ਹੁਣ ਦੇਖੋ ਜੇ ਕੋਈ ਵਰਕਿੰਗ ਆ ਉਹਦੇ ਲਈ ਤਾਂ ਫਿਰ ਆਨਲਾਈਨ ਸਹੀ ਆ ਉਹ ਨਹੀਂ ਵੈਸੇ ਵੀ ਔ ਹੋਂਦਾ ਹੈ ਕਿ ਚਲੋ ਥੋੜਾ ਬੋਤ ਬਾਹਰ ਵੀ ਘੁੰਮ ਆਨੇ ਆਂ ਉਹਦੇ ਲਈ ਆਫਲਾਈਨ ਵੀ ਠੀਕ ਹੈ, ਥੋੜਾ ਬਾਹਰ ਮਿਲਨਾ ਜੁਲਨਾ - ਤਾਂ ਹੁੰਦਾ ਘਰ ਵਿੱਚ ਬਹਿ ਕੇ ਬੰਦਾ ਤਾਂ ਬੋਰ ਹੁੰਦੇ ਆ
ਬਿਲਕੁਲ ਬਿਲਕੁਲ ਚਲੋ ਵਦੀਆਂ ਲੱਗਿਆ ਤੋਵਾਦੇ ਨਾਲ ਗੱਲ ਕਰਕੇ ਤੇ ਆਪਾਂ ਫੇਰ ਕਦੀ ਮਿਲਾਂਗੇ ਤੇ ਫੇਰ ਅਸੀ ਡਿਸਕਸ - ਕਵੇਸ਼ਨ ਕਰਾਂਗੇ ਠੀਕ ਹੈ
ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ